ਓਕੀ ਹਾਲ ਆ?
ਵਧੀਆ ਵਧੀਆ ਫਸਕਲਾਸ ਬਾਜੀ ਠੀਕ ਓ ਤੁਸੀ?
ਵਧੀਆ ਜੀ ਤੁਸੀ ਸੁਣਾਓ ਕੀ ਹਾਲ?
ਵਧੀਆ- ਵਧੀਆ ਹੋਰ ਘਰ ਸਭ ਵਧੀਆ ਨੇ?
ਵਧੀਆ ਨੇ ਹੋਰ ਅੰਬਰਸਰ ਗਏ ਥੀ?
ਹਾਂਜੀ, ਭਾਜੀ ਹੁਨੇ ਪਿੱਛੇ ਗਏ ਸੀ ਅੰਬਰਸਰ।
ਆ ਡਿਸਟੋਰੀਆ ਜੀ ਦੇਖੀਆਂ, ਕਿੰਨਾ ਮਜ਼ਾ ਆਦਾ ਹੋਰ
ਹਾਂਜੀ ਭਾਜੀ, ਪੂਰਾ ਮਜ਼ਾ ਆਇਆ ਸੀ ਭਾਜੀ ਆਪ ਸਾਰਾ ਘੁੰਮੇ ਸੀ, ਜਿਲ੍ਹਿਆਂਵਾ ਬਾਗ ਉਥੇ ਫੇਮਸ-ਫੇਮਸ ਲੋ ਆਪਣਾ, ਚਾਏ-ਚੂਰੀ ਵਗੈਰਾ ਡੋਮੀਨੋਜ ਡੋਨਲਡ ਸਾਰੀਆਂ ਆਪਾ ਓਥੇ, ਸਬ ਸਟਰਾਈ ਕੀਤਾ ਸੀ, ਬੜਾ ਮਜਾ ਆਇਆ ਸੀ।
ਤਲਬ ਪੂਰਾ ਮਜਾ ਆਇਆ ਟੋਟਲੀ, ਜੋ ਵੀ ਕਹੋ।
ਕੀ ਕੈ ਰਹੇ ਓ ਅੱਛਾ, ਤੁਸੀ ਵੀ ਨੈ ਆਏ ਓ
ਮੈ ਆਪਾ ਤੇ ਯਾਰ ਓਦਰੋ ਆਏ ਆ, ਹਲੇ ਹੁਸ਼ਿਆਰਪੁਰੋ
ਅੱਛਾ, ਕੀ ਓਥੇ, ਕਿੱਥੇ-ਕਿੱਥੇ ਗਏ?
ਆਪਾ ਬਲੇ ਆਪਾ ਵੀ ਡੋਮੀਨੋਜ ਗਏ ਸੀ, ਟਰਾਈ ਕੀਤਾ ਤੇ ਓਥੇ ਹੁਸ਼ਿਆਰਪੁਰ ਘੁੰਮੇ ਘਰ ਅੰਮ੍ਰਿਤਸਰ ਚਲੇ ਗਏ ਸੀ, ਫੇਰ ਉਧਰੋ ਫ ਓਥੇ ਅੰਬਰਸਰ ਭੂਆ ਕਰ ਹੋਰ ਭੂਆ ਓਥੇ ਮਿਲਣ ਗਏ, ਫੇਰ ਬਸ ਖਾਦਾ ਪੀਤਾ ਸ਼ਾਮੀ ਬਾਜਾਰਾਂ ਨੂੰ ਹੋ ਜਾਨੇ ਅਸੀ
ਅੱਛਾ ਹੋਰ, ਹੁਣ ਮੈ ਕੈ ਰਿਹਾ ਸੀ, ਆਪਣਾ ਗਰਮੀਆਂ ਦੀ ਛੁੱਟੀ ਹੈਗੀਆਂ, ਕਿਥੇ ਟ੍ਰਿਪ ਬਣਾਓ, ਕਿਥੇ ਜਾਣਾ ਦੱਸੋ?
ਹੋ, ਦੁਬਈ ਚੱਲਲੋ, ਮੇਰੇ ਵਲੋ ਚਲੋ, ਨਿਕਲੋ ਵੀਜਾ-ਵਾਜਾ ਮੇਰਾ ਤੇ ਮੈ ਓ ਕਰਾਇਆ ਸੀ, ਰੀਨਿਊ ਮਤਲਬ ਹਾਂ, ਪਾਸਪੋਟ
ਅੱਛਾ, ਮੈ ਮੇਰਾ ਵੀ ਆਪਣਾ ਪਾਸਪੋਰਟ ਕੱਲ ਆ ਜਾਣਾ ਘਰ ਤੇ ਆਪਣਾ ਵੀਜਾ ਲਵਾ ਲੈਣੇ ਆ, ਕਿਸੇ ਏਜੰਟ ਨੂੰ ਕੈ ਕੇ ਦੁਬਈ ਚੱਲਣੇਆ
ਹਾਂ, ਕੋਈ ਨੀ ਦੇਖਲੋ ਕੋਈ ਦਿਕਤ ਨੀ ਹੈਗੀ, ਮੇਰੇ ਵੱਲੋ ਹਾਂ ਆ, ਬਾਕੀ ਬੰਦੇ ਵੀ ਤਿਆਰ ਕਰਾਲਾਗੇ
ਹਾਂਜੀ-ਹਾਂਜੀ, ਤੁਆਨੂੰ ਕੋਈ ਪਤਾ ਐ ਕਿਨਾ ਬਜਟ ਹੁੰਦਾ?
ਯਾਰ ਦੇਖੋ, ਪੰਜਾਂਹ ਹਜਾਰ, ਇੱਕ ਲੱਖ ਦਾ ਅਗਰ ਖੁੱਲਾ ਖਰਚਾ ਕਰਨਾ ਤਾਂ
ਅੱਛਾ।
ਹਾਂਜੀ।
ਹੋਰ ਦੁਬਈ 'ਚ ਤੁਆਨੂੰ ਲੋਕੇਸ਼ਨਾਂ ਪਤਾ, ਦੁਬਈ ਮੋਲ ਦੁਬਈ ਪ੍ਰੇਮ, ਬੁਰਜ ਖਲੀਫਾ ਬੜਾ ਫੇਮਸ ਐ। ਸਭ ਜਗ੍ਹਾ ਜਾਣਾ
ਤੇ ਮੈ ਸੁਣਿਆ ਤੁਹਾਡਾ ਮੁੰਡਾ ਆਪਣਾ, ਬਾਰ ਕਿਥੇ ਗਿਆ, ਜੰਮੂ ਕਸ਼ਮੀਰ ਘੁੰਮਣ
ਆਹੋ ਗਿਆ ਵਾ, ਲੱਦਾਖ ਵੀ ਗਿਆ ਸੀ ਤੇ ਉਥ ਉਥੇ ਓਨਾ ਬੱਸਾਂ ਜਾਦੀਆਂ ਨਾ, ਉਧਰੋ ਜਿਆਦਾ ਟਰਿਪ ਤੇ
ਅੱਛਾ ਤੇ ਮੇਰੇ ਮੁੰਡੇ ਨੂੰ ਵੀ ਪੁੱਛ ਲੈਂਦੇ, ਯਾਰ ਤੁਸੀ ਬਾਰ ਮੇਰਾ ਮੁੰਡਾ ਦੱਸਦਾਵਾ ਸੀ ਕਿ ਅੰਕਲ ਦਾ ਮੁੰਡਾ ਗਿਆ ਵਾ।
ਹੈਲੋ।
ਪਿੱਛੇ ਵੀ ਆ ਰਿਆ।
ਹੈਲੋ।
ਹਾਂ, ਪਿੱਛੇ ਪਿਆ ਦਾ ਜਾਣ ਨੂੰ।
ਕੀ ਕੈ ਰਹੇ ਓ ਭਾਜੀ, ਤੁਆਡੀ ਵਾਜ਼ ਨੀ ਆਈ।
ਮੈਂ ਕਿਹਾ ਜਾਣ ਨੂੰ ਪਿੱਛੇ, ਫਿਆਦ ਹੈਗੀ ਈ ਵੀ
ਹਾ, ਓ। ਆਹੋ ਭਾਜੀ, ਮਗਰ ਬੜਾ ਪਿਆਰ ਤਾਂ ਕੈਦਾ ਮੈਂ ਜਾਣਾ ਪਾੜਾਂ ਨੂੰ ਲੇ ਲੇਹ ਲਦਾਖ ਵਗੈਰਾ, ਪਾੜਾਂ ਘੁੰਮਣੇ ਨੇ ਮੈਂ
ਅੱਛਾ। ਹੁਣ ਅਗਲੀ ਵਾਰ ਦੇਖੋ, ਮੈਂ ਤਾਂ ਹੁਣ ਮੈਨੂੰ ਐਵੇਂ ਧਿਆਨ ਨੀ ਸੀ, ਓਹਨੇ ਜਲਦੀ ਕੀਤੀ। ਕੀ ਓਦੇ ਅਗਲੇ ਦਿਨ ਤੇ ਓ ਸੀ।
ਆਏ ਆ ਭਾਜੀ ਆਪਣੇ ਮੁੰਡੇ ਨੂੰ ਕਹੋ, ਮਨਾਲੀ ਪੁਜ ਮਨਾਲੀ ਭੇਜ ਦੇਣਾ, ਮਨਾਲੀ ਬੋਤ ਵਧੀਆ ਲੋਕੇਸ਼ਨਾ ਹੈਗੀਆ। ਪਹਾੜ ਓਥੇ ਵੀ ਨੇ ਬਰਫ ਮਨਾਲੀ ਭੇਜ ਤਾ ਓਦਰੋਂ ਹਾਂ ਏਦਰ ਮੇਰੇ ਦੋ
ਕੱਲ ਪਰਸੋਂ ਵਾਪਸੀ ਆ ਤੇ ਮੈਨੂੰ ਕੈ ਦਾਂਗਾ ਵੀ ਓਥੇ ਹੁੰਦਾ ਜਾ ਮਨਾਲੀ ਓਥੇ ਓ ਮਿਲ ਲੈਣਗੇ ਫੇਰ ਮੈਂ ਤੁਆਨੂੰ ਫੋਨ ਕਰ ਦਾਂਗਾ ਏਥੇ ਜਿੱਦਾਂ ਵੀ ਆ, ਤੇ ਨਾਲੇ ਆਪਣਾ ਏ ਏਦ ਸਾਡੇ ਪੜੋਸੀਆਂ ਦੇ ਘਰ ਓ ਵੀ ਹੈਗਾ ਵਿਆਹ ਤੁਸੀਂ ਆਣਾ ਕੱਲ ਤੁਆਨੂੰ ਕਾਰਡ ਆਏਆ ਹੋਣਾ ਜਾਣਕਾਰੀ ਆ।
ਆਹੋ ਭਾਜੀ ਕੱਲ, ਕੱਲ ਤੇ ਕੋਕਟਲ ਐ ਮੇਰਾ ਵੀਰ ਪਰਸੋਂ ਵਿਆਹ ਐ।
ਹਾਂ ਕੋਕਟੇਲ ਕਿੱਦਰ ਏ?
ਅ ਆਪਣਾ ਕੋਕਟੇਲ ਆਪਣਾ ਗੁਪਤਾ ਪੈਲੇਸ ਫੇਮਸ ਬੋਤ ਵਦੀਆ ਜਗਾਧਰੀ ਫੇਮਸ ਪੈਲੇਸ ਹੈਗਾ ਗੁਪ ਤਾ ਪੈਲੇਸ ਓਥੇ ਐ।
ਤੇ ਆਪਣਾ ਵਿਆਹ ਪਰ
ਹਾਂ ਤੇ ਵਿਆਹ ਸੁਖਮਨੀ ਹੈਗਾ ਸੁਖਮਨੀ ਉਸ ਤੋਂ ਵੀ ਟੋਪ ਫਾਈਵ ਸਟਾਰ ਫਾਈਵ ਸਟਾਰ ਹੋਟਲ ਚ ਐ।
ਕੋਈ ਨੀ ਮਿਲਾਂਗੇ ਮੈਂ ਵੀ ਆਣਾ ਏਆ ਕੋਈ ਨੀ।
ਹਾਂਜੀ ਭਾਜੀ ਬਿਲਕੁਲ ਸਈ ਕੈ ਰਏ ਤੁਸੀਂ ਹੋਰ ਸੁਣਾਓ ਕੰਮ-ਕੁਮ ਵਦੀਆ ਚੱਲਦਾ ਵਾ।
ਬੋਲਡਨ ਰੱਬ ਦੀ ਮੇਰ ਆ। ਰੱਬ ਦੀ ਮੇਰ ਆ ਚੜਦੀ ਕਲਾ।
ਹਾਂਜੀ-ਹਾਂਜੀ, ਹੋਰ ਸੁਣਾਓ ਤੁਸੀਂ? ਫੇਰ ਮੈਂ ਕਿਆ ਦੁਬਈ ਦੀ ਟ੍ਰਿਪ ਨੂੰ ਤੇ ਸਾਨੂੰ ਮੀਨਾ ਦੋ ਮੀਨਾ ਲੱਗ ਜਾਣਾ ਤੇ ਮੇਰੀ ਸੁਣੋ ਗੱਲ
ਹਾਂ।
ਗੋਆ ਹੋ ਆਨੇ ਆਂ।
ਗੋਆ ਚਲੋ ਦੇ ਗੋਆ-ਗੋਆ ਚ ਕਿੱਥੇ?
ਗੋਆ ਚ ਆਪਣਾ ਬੀਚ ਬਟਰਫਲਾਈ ਬੀਚ, ਪਪਾਇਆ ਬੀਚ ਹਾਂਜੀ ਭਾਜੀ ਓ ਬਟਰਫਲਾਈ ਆਖਣ ਬੰਦਿਆ ਦਾ ਬੀਚ
ਜਰੂਰ ਚੱਲਾਂਗੇ।
ਹਾਂਜੀ ਮੰਕੀ ਬੀਚ ਆ, ਉੱਥੇ ਮੰਕੀ ਹੁੰਦੇ ਨੇ
ਦੇਖ ਲੋ ਆਪਾਂ ਕਦੋਂ ਕ ਜਾਣਾ ਦੇਖ ਲੋ ਕੋਈ ਨੀ ਕਰ ਲਾਂਗੇ ਪਲੈਨਿੰਗ
ਆਧਾਰ ਕਾਰਡ ਬਸ ਲੱਗੇਗਾ ਸਾਨੂੰ ਵੀਜਾ ਵੀ ਨੀ ਲੋੜ ਗੋਆ ਚੱਲੇਆ ਮੈਂ ਤੇ ਕੈਂਨਾ ਭਾਜੀ ਅਗਲੇ ਹਫਤੇ ਦੀ ਆਪਣਾ ਟਿਕਟਾਂ ਲੈਂਨੇ ਆਂ। ਆਪਣਾ ਆਧਾਰ-ਅਧੂਰ ਕਾਡ ਨਾਲ ਲੈਂਨੇ ਆਂ ਨਾਲ ਈ ਉੱਡ ਜਾਨੇ ਆਂ। ਦੱਸੋ ਤਿਆਰ ਓ? ਕਲੱਬ-ਕਲੂਬ ਚੱਲਾਂਗੇ ਓਥੇ, ਹੈਲੋ ਹੈਲੋ-ਹੈਲੋ।
ਜੀ-ਜੀ, ਬੋਲੋ-ਬੋਲੋ ਓ ਇੱਕ ਮਿੰਟ ਓ ਆ ਗਿਆ ਸੀ ਬੰਦਾ
ਅੱਛਾ ਦੱਸੋ ਭਾਜੀ ਫੇਰ ਗੋਆ ਚਲੀਏ ਕੱਲ ਪਰਸੋਂ
ਚੱਲ ਨਾ ਮੇਰੇ ਵੱਲੋਂ ਜਦੋਂ ਮਰਜੀ।
ਮਤਲਬ ਅਗਲੇ ਹਫ਼ਤੇ ਮੈਂ ਹੁਨੇ ਟਿਕਟਾਂ ਕਰਵਾ ਦਾ ਤੁਆਡੀ ਫੇਰ?
ਹਾਂ ਦੇਖ ਲਓ ਕਰਾ ਲੋ ਕਿਸੇ ਹੋਰ ਨੂੰ ਵੀ ਪੁੱਛ ਲੋੋ ਯਾਰ ਦੋਸਤ ਨੂੰ।
ਹੋਰ ਮੇਰਾ ਆਪਣਾ ਕੀ ਕੈਂਦੇ ਨੇ ਤਾਏ ਦਾ ਮੁੰਡਾ ਓ ਵੀ ਚੱਲੇਗਾ ਨਾਲ, ਮੈਂ ਪੁੱਛਿਆ ਤਾਂ ਸੀ ਵੈਸੇ ਗੋਆ ਦਾ ਮੈਂ ਥੋਨੂੰ ਦੱਸਣਾ ਭੁੱਲ ਗਿਆ ਹੁਣ ਗੋਆ ਹੀ ਜਾਣਾ ਆਪਾਂ ਸਾਰੇਆਂ ਨੇ ਤੇ ਉਸ ਤੋਂ ਬਾਦ ਦੁਬਈ ਦਾ ਆਪਣਾ ਕਰਨੇ ਆ।
ਨਈਂ ਘਰ ਦਿਆਂ ਨੂੰ ਕੋਈ ਦਿੱਕਤ ਨਈਂ ਨਾ।
ਕੋਈ ਦਿੱਕਤ ਤਾਂ ਨਈ ਐ ਚੱਲੀਏ ਨਾ, ਹੈਲੋ-ਹੈਲੋ। ਹੈਲੋ। ਹੈਲੋ, ਹੈਲੋ-ਹੈਲੋ ਭਾਜੀ ਕੀ ਗੱਲ ਬੋਲਦੇ ਨੀ ਗੇ?
ਓ ਯਾਰ, ਭਾਅਜੀ, ਬੰਦੇ ਬੜੇ ਸ਼ਰਾਰਤ ਕੇਆ ਨਾ, ਰੱਬ ਦੀ ਮੇਹਨਤ।
ਅੱਛਾ, ਭਾਜੀ, ਕੋਈ ਗੱਲ ਨੀ ਤੁਸੀਂ ਗੱਲ ਕਰੋ। ਪਹਿਲੇ ਬਿਜ਼ੀ ਨਾਲੋ, 'ਤੇ ਫਿਰ ਅਪਨਾ ਗੋਆ ਚੱਲਨੈ, ਗੋਆ 'ਚ। ਕਲੱਬ-ਕਲੂੱਬ ਚਲਾਂਗੇ ਅਪਨਾ, ਫੇਮਸ ਨਾ ਰੈਸਟੋਰੈਂਟ ਜੇੜਾ ਹੋਟਲ ਕਰਾਨੈ, ਉਹ ਵੀ ਅਪਨਾ ਸੈਵਨ ਸਟਾਰ ਬਨਾਵਾਂਗੇ ਬੀਚ ਦੇ। ਬੋਲ।
ਭਾਅਜੀ, ਕੀ ਗੱਲ ਏ?
ਠੀਕ ਐ ਨਾ ਭਾਜੀ।
ਬਜਟ ਆਪਨਾ- ਆਪਨਾ ਚਾਲੀ ਹਜ਼ਾਰ ਬਨਾ ਕੇ ਰੱਖੋ, ਠੀਕ ਐ।
ਹੈਲੋ, ਭਾਜੀ, ਆਵਾਜ਼ ਤੁਸੀਂ ਬੜੀ ਘੱਟ ਆਂਦੀ ਏ, ਕੋਲ ਬੋਲੋ।
ਹਾਂਜੀ‌‌‌, ਭਾਜੀ। ਹੈਲੋ। ਭਾਜੀ, ਸਾਡਾ ਨੈਟ ਨੀ ਚੱਲਦਾ ਜੇ ਸ਼ੈਦ ਨੈਟ 'ਚ ਨੈੱਟ ਕੋਲ ਜਾਓ। ਹੈਲੋ। ਹੈਲੋ, ਭਾਅ ਜੀ।
ਔਹ।
ਹਾਂਜੀ, ਭਾਅ ਜੀ, ਦਸ ਮਿੰਟ ਕੋਲ ਤੇ ਗੱਲ ਕਰੋ, ਕਿੱਥੇ ਨੈੱਟ ਨੀ ਚੱਲਦਾ ਕੀ ਤੁਹਾਡਾ?
ਭਾਅ ਜੀ, ਦੋ ਮਿੰਟ, ਦੋ ਹਾਂ, ਚਲੋ ਕਰੋ, ਕਰੋ। ਹਾਂਜੀ ਭਾਅ ਜੀ, ਨੈਟ ਦੀ ਦਿੱਕਤ ਹੁੰਦੀ ਪਈ ਬੜੀ, ਉਹ ਵਾਈ ਫਾਈ ਨੂੰ ਫੋਨ ਵੀ ਕੀਤਾ ਸੀ, ਆਂਦਾ ਈਨੀ ਪੇਆ ਯਾਰ।
ਆਹੋ, ਕੇੜਾ ਵਾਈਫਾਈ ਏਅਰ ਟੈੱਲ ਦਾ ਹੈ ਕੀ?
ਹਾਂਜੀ, ਓ ਮੇਰਾ ਨੈਟ ਹੁਨ ਓ ਖ਼ਤਮ ਹੋ ਜਾਂਦੈ, ਮੈਨੁ ਡੇਢ ਜੀ, ਬੀ, ਸਾਰੀ ਮਿਲਦੀ ਐ। ਵਾਈ-ਫਾਈ ਆਲਾ ਆਂਦਾ ਨੀ ਪੇਆ।
ਅਹ ਭਾਜੀ, ਏਅਰਟੈੱਲ ਦੇ ਹੁੰਦੇ ਫੁੱਦੂ ਜਿਹੇ। ਜੀਓ, ਜੀਓ ਦਾ ਲਾਓ, ਆਪਨਾ ਅੰਬਾਨੀ-ਅੰਡਾਨੀ ਆ ਗਿਆ ਜੇੜਾ।
ਹਾਂ।
ਆਪਨਾ ਓ ਸਪੋਂਸਰ ਲੈਨੀ ਲੋਨ ਵਾਸ ਤੇ ਨੰਬਰ ਵਨ ਬਨ ਗਿਐ ਅਪਨਾ, ਬ੍ਰਿਲੀਅਨਸ, ਫਸਟ ਟ੍ਰਿਲੀ- ਟ੍ਰਿਲੀਨੀਅਰ ਬਨ ਗਿਆ ਲੋਨ ਵਾਸਤੇ।
ਅਹ ਸਿਸਟਮ ਹੋ ਗਿਆ।
ਹਾਂ।
ਕੋਈ ਨੀ ਮਿਲਦਾ, ਈ ਨੀ ਸੀ ਤੇ ਉਹ ਤੁਹਾਡੇ ਘਰ ਕਿੱਦਾਂ ਲੱਗਿਆ?
ਆਹ ਸਾਡੇ ਕੱਲ ਲਵਾਇਆ ਭਾਅਜੀ, ਅਪਨਾ ਓ ਵਾਲਾ ਲੱਗਿਆ ਦਾ ਵੋਡਾਫੋਨ ਦਾ।
ਬ ਵਦੀਆ ਚੱਲਦੈ ਨੈੱਟ ਬਈ।
ਵਾਹ! ਪੂਰਾ ਨਾਈਸ ਚੱਲਦਾ ਭਾਜੀ, ਮੇਰੀ ਗੱਲ ਨੀ ਸੁਨਨੀ ਤੁਸੀਂ ਯਾਰ ਭਾਜੀ, ਏ ਲੋਨ ਮਸਤ ਨੰਬਰ ਵਨ ਬਨ ਗਿਆ ਜੇ, ਟਰੇਲੀਨੀਅਰ। ਵਰਲਡ ਦਾ, ਹਾਂਜੀ ਭਾਜੀ।
ਨੰਬਰ ਵਨ-ਵਨ ਹਾਂ, ਵਦ
ਤੇ ਮੇਰੀ ਸੁਨੋ ਗੱਲ, ਆਪਨਾ ਕੀ ਕੈਂਦੇ ਨੇ, ਗੋਆ ਤੋਂ ਬਾਅਦ ਹੇਮਕੁੰਟ ਸਾਹਿਬ ਚੱਲੀਏ।
ਦੇਖ ਲਾਂਗੇ ਜਿੱਦਾਂ ਮਰਜੀ ਆ।
ਭਾਅਜੀ, ਹੇਮਕੁੰਟ ਸਾਹਿਬ ਚੱਲਨੈ, ਦਰਸ਼ਨ ਕਰਕੇ ਆਨੇ ਆ ਆਪਨਾ ਯਾਤ ਹੈਗੀ ਏ, ਬੜੀ ਵਦੀਆ ਹੈਗੀ ਏ। ਪਹਾੜ ਵੇਖਨਗੇ ਰਸਤੇ 'ਚ, ਵਿਊ 'ਚ ਆਪਨਾ ਦੇਖਦੇ ਹੋਏ ਜਾਵਾਂਗੇ।
ਬੋਅ।
ਪੂਰਾ ਆਨੰਦ ਲੈਂਦੇ ਹੋਏ।
ਵ- ਵਧੀਆ ਆ ਮਤਲਬ, ਯਾਰ ਮੇਰੀ ਗੱਲ ਸੁਣੋ ਪੈਲੇ ਗੋਆ ਦਾ ਬਣਾ ਲੋ ਫਿਰ ਬਾਦ 'ਚ ਦੇਖਾਂਗੇ ਹਲੇ ਇੰਨੇ ਕੰਮ ਕਿੱਥੇ ਹੋਣੇ।
ਅਰੇ ਨੀ ਭਾਜੀ ਗੋਆ ਦੇ ਨਾਲ ਈ ਸਿੱਧਾ ਉੱਥੇ ਚੱਲਨੇ ਆਂ।
ਅੱਛਾ ਮਤਲਬ ਸਾਡੇ ਤੋਂ ਮਤਲਬ ਜੋਆਇੰਟ ਹੈਗੀ ਕੁਛ
ਨਈ ਭਾਜੀ ਗੋਆ ਥੱਲੇ ਵੇ ਸਾਊਥ ਵੱਲ ਹੇਮਕੁੰਟ ਸਾਹਿਬ ਆਪਣਾ ਨੋਰਥ ਵੱਲ ਏ।
ਮਤਲਬ ਹੋ ਜੇਗਾ ਨਾ ਸਿਸਟਮ ਮਤਲਬ ਆਂਦੇ ਹੋਏ ਆਵਾਂਗੇ।
ਹਾਂਜੀ ਭਾਜੀ ਆਂ ਆਪਾਂ ਆਪਣਾ ਦਿੱਲੀ ਏਅਰਪੋਰਟ ਉਤਰਾਂਗੇ ਦਿੱਲੀ ਤੋਂ ਅੱਜ ਜਾਵਾਂਗੇ ਸਿੱਧਾ ਪੋਂਟੇ ਸਾਹਿਬ ਪੋਂਟੇ ਸਾਹਿਬ ਤੋਂ ਅੱਗੇ ਜਾਵਾਂਗੇ ਆਪਣਾ ਸਿੱਧਾ ਆਪਣਾ ਉੱਥੇ ਅੱਛਾ ਹੇਮਕੁੰਟ ਸਾਹਿਬ ਉੱਥੇ ਆਪਾਂ ਹੈਲੀਕੋਪਟਰ ਲੈ ਲਾਂਗੇ ਹੈਲੀਪੈਡ ਚੱਲਦੇ ਨੇ ਸਿੱਧਾ ਉੱਤੇ ਲਾਹ ਆਂਦੇ ਨੇ।
ਦੋ ਕੋਈ ਨੀ ਮੇਰੇ ਵੱਲੋਂ ਨਾ ਨੀ ਹੈਗੀ ਕਰ ਲਓ ਟਿੱਕਟਾਂ ਕੋਈ ਦਿੱਕਤ ਵਾਲੀ ਗੱਲ ਨੀ ਹੈਗੀ ਆਪਣੀ
ਹਾਂਜੀ ਆਪਣੀ ਕੋਈ ਹੱਥ ਆਪਣਾ ਖੁੱਲ੍ਹਾ ਹੀ ਹੈਗਾ ਹਨਾ ਭਾਜੀ।
ਹਾਂ-ਹਾਂ ਕੋਈ ਦਿੱਕਤ ਨੀ।
ਹਾਂ ਹੋਰ ਸੁਣਾਓ ਮੈਂ ਸੁਣਿਆ ਸੀ ਤੁਹਾਡੇ ਤਾਂ ਆਪਨਾ ਕੀ ਕੈਦੇ ਨੇ ਪਿੱਛੇ ਰਿਲੇਟਿਵਸ ਵਿੱਚ ਤਬੀਅਤ ਖ਼ਰਾਬ ਹੋ ਗਈ ਸੀ ਕਿਸੇ ਦੀ
ਓ ਹਾਂਜੀ ਮੇਰੇ ਮਾਮੇ ਦੇ ਨਾ ਅ ਅ ਉਨਾਂ ਦੀ ਮਾਮੇ ਦੇ ਨਾਨੂ ਦੀ ਅੱਗੇ
ਹਾਂ ਅੱਛਾ
ਬੋਤ ਦਿੱਕਤ ਖ਼ਰਾਬ ਹੋ ਗਈ ਓ ਮਤਲਬ ਕਾਫ਼ੀ ਉਨ੍ਹਾ ਨੂੰ ਨਾ ਦਿੱਕਤ ਹੋ ਗਈ ਸੀ ਉਨਾਂ ਦੇ ਪਾਈਪ ਲਾਈਨ ਚੜੀ ਦੀ ਆ ਉਦੀ ਗਲੂਕੋਸ- ਗਲੂਕੋਜ ਹੱਲੇ ਵੀ ਐਡਮਿਟ ਹੈਗੇ ਨੇ ਬੋਤ ਦਿੱਕਤ ਹੋ ਰਈ ਏ ਸਾਹ ਦੀ ਐ ਆਪਣੇ ਗਾਬੇ ਦੇ ਹੈਗੇ ਨੇ।
ਗਾਬੇ ਦੇ ਹੈਗੇ ਨੇ ਓ ਗਾਬਾ ਬੜਾ ਵਧੀਆ ਹਸਪਤਾਲ ਹੈਗਾ ਜੇ ਭਾਜੀ ਜ਼ਰੂਰ ਜਾਨਾ ਉੱਥੇ ਆਪਣਾ ਜਲਦੀ ਠੀਕ ਕਰ ਦੇਗਾ ਬੈਸਟ ਹੋਸਪਿਟਲ ਹੈਗਾ ਆਪਣਾ
ਓ ਤੇ ਹਾਂ ਚਲੱਦਾ ਇਲਾਜ ਉਨਾਂ ਦਾ ਮਤਲਬ ਹਲੇ ਤਕ ਹੱਦ ਤੱਕ ਠੀਕ ਹੋ ਗਏ ਨੇ ਰੱਬ ਦੀ ਮੇਹਰ ਨਾਲ ਹੋ ਜਾਣਗੇ ਕੈਂਦਾ ਪਿਆ ਗਾਬਾ ਹਾਂਜੀ।
ਭਾਜੀ ਬੋਤ ਵਧੀਆ ਗੱਲ ਏ ਰੱਬ ਦੀ ਮੇਹਰ ਪਰ ਰੱਬ ਨੇ ਕਰਨਾ ਠੀਕ ਐ ਰੱਬ ਅੱਗੇ ਅਰਦਾਸਾਂ ਕਰੋ।
ਸਈ ਗੱਲ ਤੇ
ਬਸ ਹੁਣ ਫਿਰ ਗੋਆ-ਗੋਆ ਦੀ ਲੋਕੇਸ਼ਨਾਂ ਆਪਣਾ ਦੇਖਲਓ ਆਪਣਾ ਫਾਈਵ ਸਟਾਰ ਹੋਟਲ ਲਾਂਗੇ ਉੱਥੇ ਹੈਗਾ ਇੱਕ ਹੋਟਲ ਮੋਹਨ ਸਿੰਘ-ਮੋਹਨ ਸਿੰਘ ਹੋਟਲ
ਆ ਕੋਈ ਨੀ ਕਰਦੇ ਆ ਸਿਸਟਮ ਕੋਈ ਵੀ
ਤੇ ਨਾਲ ਰੈਸਟੋਰੈਂਟ ਆਪਣਾ ਕਰੇਵ ਕਰੀ ਹੈਗੀ ਉੱਥੇ
ਮੇਰੀ ਗੱਲ ਸੁਣੋ ਮੈਂ ਆਪਣੇ ਕੋਈ ਮਾਮੇ ਦੇ ਮੁੰਡੇ ਨੂੰ ਪੁੱਛ ਲਾਂ ਉਨੇ ਨਾ ਘੁੰਮਣ ਜਾਣਾ ਹੈਗਾ ਸਾਡੇ ਨਾਲ ਚੱਲ ਲੇ।
ਹਾਂਜੀ-ਹਾਂਜੀ ਭਾਜੀਜਿਨੂੰ ਮਰਜ਼ੀ ਪੁੱਛੋ ਤੁਸੀ ਭਾਵੇਂ ਦਸ ਬੰਦੇ ਆਪਣੇ ਨਾਲ ਦੇ ਲੈ ਆਓ ਮਹੱਲੇ ਆਲੇ ਲੈ ਆਓ।
ਹਾਂ ਤੇ ਕੋਈ ਦਿੱਕਤ ਤਾਂ ਨਈ ਹੈਗੀ ਨਾ।
ਨਾ-ਨਾ ਭਾਜੀ ਕੋਈ ਦਿੱਕਤ ਨੀ ਹੈਗੀ ਆਪਾਂ ਫੁੱਲ ਇੰਜੋਏ ਕਰਨਾ ਉੱਥੇ ਆਪਣਾ ਤਗੜਾ ਇੰਜੋਏ ਕਰਨਾ ਆਪਣਾ ਬੀਚ ਘੁੰਮਣੇ ਨੇ ਸਾਰੇ
ਫਿਰ ਮੇਰੀ ਗੱਲ ਸੁਨੋ ਤੁਸੀਂ ਨਾ ਕਰਾ ਦੋ ਗੇ। ਆਹੋ ਜੀ ਜਲਦੀ ਕੋਈ ਲੇਟ ਨਾ ਹੋ ਜਾਏ ਨਾ ਕਿਤੇ ਮਿਲੇ ਨਾ ਪਲੇਨ 'ਚ ਈ ਜਾਣਾ ਨਾ ਆਪਾਂ
ਹਾਂਜੀ ਭਾਜੀਪਲੇਨ ਜਾਂ ਬਾਏ ਏਅਰ ਅਠਾਈ ਤਰੀਕ ਦੀ ਕਰਾ ਦਿੰਨੇ ਹਾਂ ਆ ਅਗਲੇ ਮ੍ਹੀਨੇ ਦੀ
ਜੀ ਹਾਂ ਠਾਈ ਨੂੰ ਲਾ ਦੋ ਕੋਈ ਦਿੱਕਤ ਨੀ ਮੈਂ ਵੇਲਾ ਈ ਆਂ।
ਹਾਂਜੀ ਭਾਜੀ ਅਠਾਈ ਤੋਂ ਆਪਣਾ ਹਫ਼ਤੇ ਦਾ ਟਰਿਪ ਬਣਾ ਲੈਂ ਨੇ ਆ ਬ ਤੇ ਆਪਣਾ-ਆਪਣਾ ਇੱਕ-ਇੱਕ ਤੱਕ ਦਾ ਹਾਂਜੀ ਭਾਜੀ ਆਪਣਾ ਅਠਾਈ ਤੋਂ ਲੈ ਕੇ ਪੰਜ ਤਰੀਕ ਤੱਕ ਠੀਕ ਏ।
ਹਾਂ ਕੋਈ ਦਿੱਕਤ ਨਈ ਹੈਗੀ।
ਫਿਰ ਪੰਜ ਤਰੀਕ ਨੂੰ ਆ ਕੇ ਆਪਣਾ ਦਸ ਨੂੰ ਹੇਮਕੁੰਟ ਸਾਹਿਬ ਵੱਲ
ਕੋਈ ਦਿੱਕਤ ਨੀ ਜਦੋਂ ਮਰਜ਼ੀ
ਵਾਹ ਜੀ ਵਾਹ, ਬਹੁਤ ਵਧੀਆ ਤੁਸੀਂ ਭਾਜੀ ਮੈਨੂੰ ਐਂਵੇ ਲੱਗਾ ਸ਼ੁਰੂ ਤੋਂ ਮੈ ਤੁਸੀ ਉਹ ਅਸੀ ਅਪਨਾ ਪੂਰਾ ਵਿਸ਼ਵਾਸ, ਤੁਸੀ ਸਾਡੇ ਨਾਲ ਚਲੋਗੇ, ਹਮੇਸ਼ਾ ਸਾਥ ਦਿੱਤਾ ਤੁਸੀਂ
ਅਸੀਂ ਉਹ ਕੋਈ ਨੀ ਖੜੇ ਆ ਯਾਰ ਭਰਾ ਹੈਗੇ ਆਂ ਕੋਈ ਐਸੀ ਗੱਲ ਨੀ
ਤੇ ਹੁਨ ਮੈ ਜ਼ਰਾ ਹੁਣ ਚਲਾ ਕੱਟ ਕਰ ਰਿਹਾ ਕੋਲ
ਕੋਈ ਗੱਲ ਨਹੀਂ
ਓਕੇ ਭਾਜੀ ਓਕੇ ਪੱਕਾ ਹੈ ਨਾ ਗੋਆ ਦਾ